ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ, ਹੋਰ ਕੀ ਹਾਲ- ਚਾਲ ਹੈ?
ਬਸ ਜੀ ਵਧੀਆ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ?
ਅਸੀ ਵੀ ਵਧੀਆ ਜੀ, ਹੋਰ ਕੀ ਕਰ
ਕਰ ਰਹੇ ਸੀ।
ਬਸ ਹੁਣ ਉਹ ਬੱਚੇ ਕਹਿੰਦੇ ਸੀ। ਦੁੱਧ ਪੀਣਾ ਹੈ ਠੰਡਾ, ਠੰਡਾਈ ਵਾਲਾ ਦੁੱਧ, ਹਾਂ। ਉਹ ਠੰਡਾਈ ਵਾਲਾ ਦੁੱਧ ਬਣਾਇਆ ਹੁਣੇ ਬਸ ਉਹੀ ਪੀਂਦੀ ਪਈ ਸੀ
ਅੱਛਾ, ਅੱਛਾ।
ਮਿਲਕ ਸ਼ੇਕ ਠੰਡਾਈ ਵਾਲਾ ਬਣਾਆ। ਬਸ ਰੋਜ਼ ਹਾਂ। ਬਦਲ- ਬਦਲ ਕੇ ਬਣਾ ਲੈਂਦੇ ਹਾਂ ਗਰਮੀਆਂ ਚ' ਤੇ
ਹਾਂ। ਰਾਤੀ ਤੇ ਅਲੱਗ ਅਲ ਅਸੀਂ ਤਾਂ ਗੋਦ ਕਤੀਰੇ ਵਾਲਾ ਬਣਾਉਦੇ ਹਾਂ ਜ਼ਿਆਦਾ।
ਹਾਂ। ਉਹ ਵੀ ਬੜਾ ਸਵਾਦ ਲੱਗਦਾ ਹੈ ਅਸੀਂ ਵੀ ਕਦੇ ਰੋਹਫਚਾ ਵਾਲਾ ਬਣਾ ਲੈਂਦੇ ਹਾਂ। ਕਦੀ ਮੈਂਗੋ ਸ਼ੇਕ ਬਣਾ ਲੈਂਦੇ ਹਾਂ। ਅੱਜ ਠੰਢਾਈ ਵਾਲਾ ਬਣਾ ਲਿਆ।
ਹਾਂ। ਮੇਰੇ ਘਰ ਤੇ ਅਹ ਗੁੰਦ ਗਤੀਰੇ ਵਾਲਾ ਪਸੰਦ ਕਰਦੇ ਨੇ। ਜ਼ਿਆਦਾ ਉੱਥੇ ਉਹੀ ਬਣਾ ਲੈਂਦੇ ਹਾਂ ਅਸੀਂ।
ਹਾਂ। ਉਹ ਬੜਾ ਅੱਛਾ ਰਹਿੰਦਾ ਗਰਮੀਆਂ ਚ' ਵੈਸੇ।
ਹਾਂ। ਮੈਂਗੋ ਸ਼ੇਕ ਵੀ ਹਾਂ, ਮੈਂਗੋ ਸ਼ੇਕ ਵੀ ਬਣਾਉਂਦੇ ਹੀ ਰਹਿੰਦੇ ਹਾਂ ਅਸੀਂ।
ਹਾਂ। ਨਹੀਂ ਉਹ ਤੇ ਬੰਦਾ ਹੀ ਰਹਿੰਦਾ, ਮਹਿੰਗੋ ਹੀ ਬੜਾ ਆ ਜਾਂਦਾ ਨਾ ਇਹ ਦਿਨਾਂ ਚ' ਬਚ ਜਾਂਦੇ ਨੇ ਮੈਂਗੋ। ਪਹਿਲੇ ਵਾਲੇ ਹਾਂ ਪੁਰਾਣੇ ਮੈਂਗੋ। ਕੋਈ ਖਾਂਦਾ ਨਹੀਂ, ਫੇਰ ਉਹਦਾ ਮੈਂਗੋ ਸ਼ੇਕ ਬਣ ਜਾਂਦਾ।
ਹਾਂਜੀ-ਹਾਂਜੀ, ਸਹੀ ਕਹਿ ਰਹੇ ਹੋ ਹੋਰ ਕੀ ਕਰ ਰਹੇ ਸੀ?
ਬਸ ਉਹੀ ਕਹਿੰਦੀ ਪੀ ਆ। ਮੈਂ ਪਹਿਲੇ ਤੇ ਅਸੀਂ ਕੱਲ ਗਏ ਸੀ। ਫੰਕਸ਼ਨ ਸੀ ਕਿਸੇ ਦੀ ਮੈਰਿਜ ਦਾ।
ਅੱਛਾ- ਅੱਛਾ।
ਹਾਂ। ਮੈਂ ਤੁਹਾਨੂੰ ਦੱਸਿਆ ਸੀ ਨਾ। ਮੇਰੇ ਕਜ਼ਨ ਦੀ, ਕਜ਼ਨ ਦੀ ਮੈਂ, ਸੀ। ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਫਿਰ ਮੈਂ ਗਈ ਸੀ। ਸਵੇਰੇ ਤੇ ਆਈ ਆਂ ਮੈਂ ਅੱਜ।
ਆ ਕਿਵੇਂ ਦਾ ਹੋਇਆ ਫੰਕਸ਼ਨ ਫਿਰ?
ਹਾਂ। ਫੰਕਸ਼ਨ ਤੇ ਬਹੁਤ ਹੀ ਸ਼ਾਨਦਾਰ ਸੀ। ਤੁਸੀਂ ਮੰਨੋਗੇ ਨੀ, ਇਨਾ, ਇੰਨੀ ਵਰਾਇਟੀ ਲਗਾ ਰੱਖੀ। ਰਖੀ ਸੀ ਉਹਨਾਂ ਨੇ। ਅਹ ਇੰਨੇ, ਸਟੋਲ ਤੁਸੀਂ ਮੈਂ ਕਹਿੰਦੀ ਹਾਂ। ਤੁਸੀਂ ਗਣਦੇ ਹੀ ਰਹਿ ਜਾਓਗੇ, ਇਨਾ ਜ਼ਿਆਦਾ ਸਟੋਰ ਲੱਗਾ ਹੋਇਆ ਸੀ ਕਿ, ਬੰਦਾ ਕੰਨਫਿਊਜ ਹੋ ਜਾਏ ਕਿ, ਕੀ ਖਾਵਾਂ ਤੇ ਕੀ ਨਾ ਖਾਵਾਂ।
ਹਾਂ, ਅੱਜ ਕੱਲ੍ਹ ਲੋਕ ਨਾ ਬਹੁਤ ਤੇ ਹਾਂ। ਅੱਜ-ਕੱਲ੍ਹ ਲੋਕਾਂ ਨੂੰ ਨਾ ਬਹੁਤ ਸ਼ੌਕ ਹੈਗਾ ਹੈ। ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਅ, ਕਰੀਏ। ਆਪਣੇ ਬੱਚਿਆਂ ਦੇ ਫੰਕਸ਼ਨ। ਹਨਾ। ਭਾਵੇਂ ਲੋਕਾਂ ਕੋਲ ਹੁੰਦਾ ਨਹੀਂ ਇੰਨਾ।
ਹਾਂ। ਉਹੀ ਨਾ ਮੈਂ ਵੀ, ਮੈਂ ਵੀ ਦੇਖਿਆ ਉੱਥੇ ਲੋਕ ਖਾ ਤੇ ਬਹੁਤ ਘੱਟ ਰਹੇ ਸੀ। ਪਰ ਵੇਸਟੇਜ ਬਹੁਤ ਕਰ ਰਹੇ ਸੀ। ਇੰਨੀ ਵੇਸਟੇਜ ਹੋ ਰਹੀ ਸੀ ਨਾ, ਤੁਸੀਂ ਦੇਖਦੇ ਇੰਨੀ ਵੇਸਟੇਜ ਹੋ ਰਹੀ ਸੀ। ਇੱਕ ਫੂਡ ਦੀ ਮੈਨੂੰ ਤੇ ਲੱਗ ਰਿਹਾ ਸੀ। ਕਿ ਬਸ ਇਹ ਤੇ ਬਹੁਤ ਹੀ ਮਤਲਬ ਇਨਾ ਫੀਲ ਹੋ ਰਿਹਾ ਸੀ ਵੀ ਦੇਖੋ, ਉਹ ਵੀ ਲੋਕ ਨੇ ਜਿਹਨਾਂ ਨੂੰ ਖਾਣ ਨੂੰ ਕੁਛ ਨੀ ਮਿਲਦਾ ਹੈਗਾ। ਜਿਵੇਂ ਕੂੜੇ ਚ' ਵੀ ਰੋਜ਼ ਚੁੱਕ ਕੇ ਰੋਟੀ ਖਾ ਲੈਂਦੇ ਨੇ। ਔਰ ਉੱਥੇ ਮੈਂ ਦੇਖਿਆ, ਇੰਨੀ ਫੂਡ ਦੀ ਵੇਸਟੇਜ ਹੋ ਰਹੀ ਸੀ। ਬੜਾ ਮੈਨੂੰ, ਬਅਰਡ ਜਿਹਾ ਲੱਗ ਰਿਹਾ ਸੀ ਬਹੁਤ ਜਿਆਦਾ। ਮੈਂ ਕਿਹਾਹਿ ਤੇ ਬਹੁਤ ਹੀ ਫੀ ਅਹ ਨੁਕਸਾਨ ਹੋ ਰਿਹਾ ਹੈ ਖਾਣੇ ਦਾ। ਐਵੇਂ ਹੋਣਾ ਨੀ ਚਾਹੀਦਾ। ਬੰਦੇ ਨੂੰ ਓਨਾ ਹੀ ਲੈਣਾ ਚਾਹੀਦਾ ਜਿੰਨਾ ਕਿ ਖਾਣਾ। ਉਹ ਵੀ ਦੇਖੋ, ਹਾਂ। ਵਰਾਇਟੀ ਵੀ ਤੇ ਇੰਨੀ ਜ਼ਿਆਦਾ ਰੱਖਦੇ ਨੇ ਨਾ। ਫਿਰ ਲੋਕ ਉਹਾਂ ਨੂੰ ਹੁੰਦਾ ਹੈ ਵੀ ਅਸੀਂ ਇਹ ਵੀ ਟੇਸਟ ਕਰਕੇ ਦੇਖੀਏ।
ਹਾਂ। ਉਹ ਥੋੜ੍ਹਾ -ਥੋੜ੍ਹਾ ਖਾ ਖਾ ਕੇ ਸੁੱਟਦੇ ਰਹਿੰਦੇ ਨੇ।
ਹਾਂਜੀ। ਇਹੀ ਹੋ ਰਿਹਾ ਸੀ ਉੱਥੇ ਵੀ ਤੇ। ਮੈਨੂੰ ਬਿਲਕੁਲ ਵੀ ਅੱਛਾ ਨੀ ਲੱਗ ਰਿਹਾ ਸੀ। ਮੈਂ ਤੇ ਦੇਖੋ ਆਪਣੇ ਬੱਚਿਆਂ ਨੂੰ ਆਂ ਸਮਝਾਦੀ ਹਾਂ। ਜਿੰਨਾ ਖਾਣਾ ਹੈ ਪਲੇਟ ਵਿੱਚ ਓਨਾ ਹੀ ਪਾਓ, ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਹੈ। ਜ਼ਿਆਦਾ ਲੈਣਾ ਹੀ ਨਹੀਂ ਚਾਹੀਦਾ, ਹੁਣ ਨਾਲੋਂ ਅਸੀਂ ਬੱਚਿਆਂ ਨੂੰ ਸਮਝਾਵਾਂਗੇ। ਬੱਚਿਆਂ ਨੂੰ ਫਿਰ ਆਦਤ ਪਏਗੀ ਅੱਗੋਂ ਦੀ, ਕਿਉਂ ਦੇਖੋ ਹੁਣ ਬੱਚੇ ਹੀ ਨੇ ਅੱਗੇ ਫਿਊਚਰ ਵਿੱਚ ਬੱਚਿਆਂ ਨੇ ਅ ਸੁਸਾਇਟੀ, ਸੁਸਾਇਟੀ ਚਲਉਣੀ ਏ, ਇਹਨਾਂ ਦੇ ਹੱਥ ਵਿਚ ਹੀ। ਤੇ ਹੁਣ ਬੱਚਿਆਂ ਨੂੰ ਆਪਣੇ ਸਮਝਾਉਣਾ ਚਾਹੀਦਾ ਹੈ, ਇਸ ਛੋਟੀ ਉਮਰ ਤੋਂ ਹੀ, ਕਿ ਬੇਟਾ, ਫੂਡ ਦੀ ਵੇਸਟੇਜ ਨਹੀਂ, ਕਰਨੀ ਹੈ ਜਿੰਨਾ ਖਾਣਾ ਹੈ, ਤੁਸੀਂ ਓਨਾ ਹੀ ਲਵੋ। ਵੀ ਫੂਡ ਦੀ ਵੇਸਟੇਜ, ਦੇਖੋ, ਹਾਂ ਭਗਵਾਨ ਦੀ ਅ ਦਾ ਅਪਮਾਨ ਮੰਨਿਆ ਜਾਂਦਾ ਹੈ ਫੂਡ ਦੀ ਵੇਸਟੇਜ ਬੱਚਿਆਂ ਨੂੰ ਸਮਝਾਉਣਾ ਚਾਹੀਦਾ, ਫਿਰ ਅੱਗੇ ਉਹ ਇਸ ਸੋਸਾਇਟੀ 'ਚ ਵੀ ਇਹੀ ਸੰਦੇਸ਼ ਦੇਣਾ ਚਾਹੀਦਾ ਹੈ, ਮੇਰੇ ਹਿਸਾਬ ਨਾਲ ਤੇ ਸਰਕਾਰ ਨੂੰ ਵੀ ਕਦਮ ਉਠਾਣਾ ਚਾਹੀਦੈ ਐਸ ਬਾਰੇ ਚ, ਕਿ ਵਿਆਹ ਸ਼ਾਦੀਆਂ ਚ ਇੱਕ ਲਿਮਿਟ ਹੋਣੀ ਚਾਹੀਦੀ ਹੈ ਇੰਨੀ ਜ਼ਿਆਦਾ ਵੇਸਟੇਜ, ਫੂਡ ਦੀ ਅੱਛੀ ਨੀ ਹੁੰਦੀ ਹੈਗੀ ਦੇਖੋ ਗ਼ਰੀਬ ਲੋਕਾਂ ਨੂੰ ਜਿਹਨਾਂ ਨੂੰ ਇੱਕ ਵਕਤ ਦੀ ਰੋਟੀ ਵੀ ਨੀ ਮਿਲਦੀ ਜਿਹਨਾਂ ਨੂੰ ਤੇ ਤੁਸੀਂ ਬਈ ਇੰਨੀ ਜ਼ਿਆਦਾ ਵੇਸਟੇਜ ਕਰਦੇ ਹੈਗੇ ਹੋ ਇਹ ਗਲਤ ਤਰੀਕਾ ਹੈਗਾ ਨਾ
ਹਾਂ ਓਹੀ ਨਾ ਅਸੀਂ ਵੀ ਜਿਵੇਂ ਵਿਆਹਾਂ ਤੇ ਜਾਨੇ ਆ, ਬੜੇ ਹਾਈ ਫਾਈ ਵਿਆਹ ਹੁੰਦੇ ਨੇ ਲੋਕ ਕੀ ਅੱਜ -ਕੱਲ੍ਹ ਕਰਦੇ ਨੇ, ਸਭ ਕੁਝ ਲਾਉਦੇ ਨੇ ਫਿਰ ਸਭ ਦਾ ਮਨ ਕਰਦਾ ਕਿ ਅਸੀਂ ਹਾਂ ਇਹ ਖਾ ਲਈਏ ਖ ਅਸੀਂ ਵੀ ਤੇ ਐਵੇਂ ਹੀ ਕਰਦੇ
ਹਾਂਜੀ
ਸਭ ਚੀਜ਼ਾਂ ਸਾਡਾ ਵੀ ਮਨ ਕਰਦਾ ਹੈ ਕਿ ਹਾਂ ਇਹ ਵੀ ਟੇਸਟ ਕਰ ਲਈਏ, ਰੋਟੀ ਦੀ ਤਾਂ ਜਗ੍ਹਾ ਹੀ ਨੀ ਬਚਦੀ ਹੈਨਾ
ਸਹੀ ਕਹਿ ਰਹੇ ਓ, ਫੇਰ ਹਾਂ ਦਿਖਾਵਾ ਲੋਕ ਨਾ ਬਹੁਤ ਕਰਨ ਲੱਗ ਗਏ ਨੇ ਅੱਜ ਦਿਖਾਵਾ ਬਹੁਤ ਹੋ ਗਿਆ
ਐਵੇਂ ਨੀ ਕੀਤਾ ਕਦੀ ਕਿ ਭਰ- ਭਰ ਕੇ ਲੈ ਲਿਆ ਤੇ ਖਾਧਾ ਗਿਆ ਨਾ ਟੇਸਟ ਕਰਨਾ ਐਜ ਆ ਟੇਸਟ ਟੇਸਟ ਵਾਸਤੇ ਅਹ ਇੱਕ- ਇੱਕ, ਦੋ -ਦੋ ਚਮਚ ਲੈ ਲੈਂਦੇ ਹਾਂ ਅਸੀਂ ਚੀਜ਼ਾਂ ਪਰ ਅੱਜ- ਕਲ ਨਾ ਬਹੁਤ ਵੇਸਟੇਜ ਹੋ ਗਈ ਲੋਕੀ ਬਹੁਤ ਕਰਨ ਲੱਗ ਗਏ ਨੇ ਅੱਜ, ਵੈਸੇ ਲੋਕਾਂ ਕੋਲ ਮੇਰਾ ਤਾਂ ਇਹੀ ਕਹਿਣਾ ਲੋਕਾਂ ਕੋਲ ਨਾ ਅੱਜ -ਕੱਲ ਇੰਨਾ ਹੈ ਨਹੀਂ, ਜਿੰਨਾ ਉਹ ਦਿਖਾ ਰਹੇ ਨੇ
ਸਹੀ ਕਹਿ ਰਹੇ ਹੋ, ਤਾਂ ਹੀ ਤੇ ਫੇਰ ਉਹ ਕਰਜ਼ੇ'ਚ ਹੋ ਜਾਂਦੇ ਨੇ, ਕਰਜ਼ੇ ਚੜ ਜਾਂਦੇ ਨੇ ਲੋਕ ਲੋਕਾਂ ਤੇ ਦਿਖਾਵਾ ਕਰਨਾ ਦੁਨੀਆਂ ਨੂੰ ਦਿਖਾਣਾ ਹੈ, ਤੇ ਲੋਕ ਕਰਜ਼ ਲੈਕੇ ਵੀ ਦੂਜਿਆ ਦੀ ਦੇਖਾ-ਦੇਖੀ ਕਰਦੇ ਨੇ, ਨਾ ਵੀ ਉਹਨੇ ਇੰਨਾ ਕੀਤਾ, ਆਪਣੇ ਬੱਚੇ ਦਾ ਵਿਆਹ ਇਨਾ ਹਾਈਫਾਈ ਕੀਤਾ।
ਹਾਂ, ਮੈਂ ਵੀ ਕਰਾਂ, ਮੈਂ ਕਿਉਂ, ਪਿੱਛੇ ਰ ਸ ਹੀ ਗੱਲ ਹੈ ਮੈਂ ਕਿਉ ਪਿੱਛੇ ਰਵਾਂ, ਇਹੀ ਤੇ ਸੇਮ ਚੀਜ਼ ਮੈਂ ਕਹਿੰਦੀ ਪਈ ਹਾਂ, ਤੁਹਾਨੂੰ। ਲੋਕੀ ਅੱਜ-ਕੱਲ ਸ਼ੋ-ਓਫ ਬਹੁਤ ਕਰਨ ਲੱਗ
ਹਾਂਜੀ, ਸਭ ਦਾ ਕਰਨਾ ਚਾਹੀਦਾ ਕੰਮ, ਦੇਖੋ ਜੋ ਤੁਸੀਂ ਐ ਪੈਸਾ ਲਗਾ ਰਹੇ ਹੋ, ਵਿਆਹ ਦੇ ਉੱਤੇ ਤੁਸੀਂ ਐਸੇ ਪੈਸੇ ਦਾ ਆਪਣੇ ਬੱਚੇ ਨੂੰ, ਕੋਈ ਅੱਛੀ ਚੀਜ਼ ਲੈਦੋ, ਜੋ ਉਹਦੇ ਫਿਊਚਰ 'ਚ ਕੰਮ ਆਏ, ਕੋਈ ਐਫਡੀ ਕਰਾਦੋ ਜਾਂ ਫਿਰ ਆਪਣੇ ਬੱਚੇ ਨੂੰ ਬੱਚਿਆਂ ਨੂੰ ਮਕਾਨ ਲੈ ਦੋ ਜ਼ਮੀਨ ਲੈ ਦੋ ਜੋ ਉਹਨਾਂ ਦੇ ਫਿਊਚਰ ਵਿੱਚ ਵੀ ਕੰਮ ਆਏ, ਐਵੇਂ ਵੇਸਟੇਜ ਕਰ ਕਰਨ ਦਾ, ਕੋਈ ਫਾਇਦਾ ਥੋੜੀ ਹੁੰਦਾ ਹੈ
ਅਰੇ ਬਿਲਕੁਲ ਫ਼ਾਇਦਾ ਨਹੀਂ ਹੈਗਾ, ਅਸੀਂ ਵੀ ਫੰਕਸ਼ਨ ਸਜਾਉਂਦੇ ਹਾਂ ਅਸੀਂ ਵੀ ਇਹੀ ਚੀਜ਼ਾਂ ਦੇਖਦੇ ਰਹਿੰਦੇ ਹਾਂ ਕਿ ਲੋਕ ਕਿ ਅੱਜ -ਕੱਲ ਕਿੰਨਾ ਵੇਸਟ ਕਰਦੇ ਪਏ ਨੇ ਲੋਕਾਂ ਕੋਲ ਕਿੰਨਾ ਹੀ ਹੈਗਾ ਵੇਸਟ ਕਰਨ ਨੂੰ
ਹਾਂਜੀ ਉਹੀ ਨਾ ਬਸ ਇਹੀ ਸਮਝ ਦੀ ਕਮੀ
ਹਾਂਜੀ। ਜਿੰਨਾਂ ਕੋਲ ਹੁੰਦਾ ਹੈ ਉਹ ਲਾਉਣ ਤੇ ਤੇ ਕੋਈ ਪ੍ਰੋਬਲਮ ਨਹੀਂ ਹੈਗੀ। ਅੱਜ-ਕਲ ਦੇਖਾ ਦੇਖੀ ਦੇਖਾ ਦੇਖੀ ਹੀ ਲੋਕ ਏਨਾ ਕਰਨ ਲਾਗੇ ਨੇ। ਕਿ ਹਾਂ ਬਈ ਇਹਨੇ ਐਵੇਂ ਕੀਤਾ ਮੈਂ ਵੀ ਐਵੇਂ ਕਰਾਂਗਾ। ਹੁਣ ਉਹਨਾਂ ਕੋਲ ਤਾਂ ਹੈ ਜੋ ਕਰ ਰਹੇ ਨੇ। ਤੁਸੀਂ ਕਿਉਂ ਨਵਕਨ ਬਣਦੇ ਪਏ ਹੋ।
ਸਹੀ ਕਹਿ ਰਹੇ ਹੋ। ਬਿਲਕੁਲ ਸਹੀ ਹੋਰ ਕੀ। ਤੁਸੀਂ ਆਪਣੇ ਹਿਸਾਬ ਨਾਲ ਕਰੋ, ਜਿੰਨਾ ਤੁਹਾਡੇ ਕੋਲ ਹੈ। ਦੂਸਰੇ ਨੂੰ ਦੇਖਕੇ ਨਹੀਂ ਮੱਚਣਾ ਚਾਹੀਦਾ। ਆਪਣੇ ਹੈਸੀਅਤ ਦੇ ਨਾਲ ਹੀ ਕੰਮ ਕਰਨਾ ਚਾਹੀਦਾ। ਇਨ ਤਾਨੂੰ। ਤਾਂ ਕਿ ਉਹਨੂੰ ਫਿਊਚਰ ਵਿੱਚ ਕੋਈ ਦਿੱਕਤ ਨਾ ਹੋਏ। ਫਿਊਚਰ ਵੀ ਆਪਣਾ ਸੇਫ ਰੱਖਣਾ ਚਾਹੀਦਾ ਬੰਦੇ ਨੂੰ। ਦੇਖੋ, ਇੱਕ ਦਿਨ ਦਾ ਸ਼ੌਕ ਹੁੰਦਾ ਹੈ। ਫਿਰ ਵੀ ਫਿਰ ਵੀ ਕੋਈ ਤਾਰੀਫ਼ ਤੇ ਕਰੇਗਾ ਹੀ ਨਹੀਂ, ਤੁਸੀਂ ਜਿੰਨਾ ਮਰਜ਼ੀ ਕਰਲੋ। ਤੁਸੀਂ ਜਿੰਨਾ ਮਰਜ਼ੀ ਕਰਲੋ। ਰਿਸ਼ਤੇਦਾਰ ਤੇ ਕੋਈ ਨਾ ਕੋਈ ਕਮੀ ਨਿਕਾਲਕੇ ਹੀ ਜਾਏਗਾ।
ਨਿਕਾਲ ਸਹੀ ਗੱਲ ਐ, ਨਿਕਾਲ ਕੇ ਜਾਂਦੇ ਨੇ।
ਹਾਂਜੀ। ਉਹੀ ਨਾ ਫਿਰ ਤੁਸੀਂ, ਆਪਣਾ ਹਿਸਾਬ ਨਾਲ ਕਰਨਾ ਚਾਹੀਦਾ ਕੰਮ। ਤੁਸੀਂ ਵੇਸਟੇਜ ਨਾ ਕਰੋ ਫੂਡ ਦੀ, ਕਮ ਸੇ ਕਮ ਆਪਣਾ ਹਾਂ, ਅੱਜ-ਕੱਲ ਤੇ ਐੰਜੀ ਓ ਵੀ ਬੜੇ ਹੈਗੇ ਨੇ ਵੇਸਟੇਜ। ਫੂਡ ਹਾਂ, ਉਹ ਖੁਦ ਆਕੇ ਲੈ ਜਾਂਦੇ ਨੇ ਇੱਕ ਕੌਲ ਤੇ। ਅਗਰ ਬੱਚ ਵੀ ਗਿਆ ਅਗਰ ਤੁਹਾਡਾ ਕੁਛ ਖਾਣਾ। ਤੇ ਉਹ ਫਿਰ ਆਸ਼ਰਮਾਂ ਵਿੱਚ ਜਿਵੇਂ, ਅਨਾਥ ਆਸ਼ਰਮ ਵਿੱਚ, ਉਹ ਫਿਰ-
ਹਾਂ, ਸਾਡੇ ਘਰ ਦੇ ਕੋਲ ਵੀ ਹੈਗਾ। ਅਸੀਂ ਆਪ ਕਿੰਨਾ ਕਰਦੇ ਹਾਂ ਡੋਨੇਟ। ਕਰਦੇ ਰਹਿੰਦੇ ਹਾਂ। ਹੋਰ ਵੀ ਜਿਵੇਂ ਹਾਂ, ਅਸੀਂ ਤੇ ਸਪੈਸ਼ਲ ਦਿੰਨੇ ਆਂ। ਜਿਵੇਂ ਲੋਕੀ ਤੇ ਬਈ ਕਰਦੇ ਨੇ ਨਾ ਕੁਛ ਬਚ ਗਿਆ ਤਾਂ, ਅਸੀਂ ਤੇ ਸਪੈਸ਼ਲ ਡੋਨੇਟ ਕਰਦੇ ਹਾਂ ਉੱਥੇ।
ਹਾਂ। ਉਹੀ ਮੈਂ ਕਹਿ ਰਹੀ ਹਾਂ, ਬਈ ਦੇਖੋ, ਤੁਸੀਂ ਅਗਰ ਵੇਸ
ਕਲ ਖਾਣ ਨੂੰ ਨੀ ਹੈਗਾ। ਬਿਨਾਂ ਖਾਏ-ਪੀਏ ਸੌਂਦੇ ਨੇ। ਦੱਸੋ। ਔਰ ਇਕ ਤਰਫ ਹਾਂ, ਇੱਕ ਤਰਫ ਇੰਨਾ ਜ਼ਿਆਦੈ, ਇੱਕ ਤਰਫ ਕੁਛ ਵੀ ਨੀ ਹੈ।
ਹਾਂਜੀ। ਉਹੀ ਨਾ ਬਸ ਇਹ ਦੇਖਕੇ ਜਰਾ ਮਨ ਪਰੇਸ਼ਾਨ ਹੋ ਜਾਂਦਾ।
ਹਾਂ, ਉਹ ਤੇ ਹੁੰਦਾ ਹੀ ਹੈ ਦੇਖੋ, ਸਭ ਦਾ ਹੁੰਦਾ, ਸਭ ਦਾ ਦੇਖ-ਦੇਖਕੇ ਹੋਂਦਾ। ਅਸੀਂ ਵੀ ਜਾਂਦੇ ਹਾਂ, ਅਸੀਂ ਵੀ ਦੇਖਦੇ ਹਾਂ, ਰੈਸਟੋਰੈਂਟ ਵਿਚ ਵੀ ਇਹੀ ਹਾਲ ਹੈ। ਰੈਸਟੋਰੈਂਟ ਵਾਲੇ ਵੀ ਕਿ ਏਥੇ ਸਭ ਕੁਛ ਸੁੱਟਦੇ ਰਹਿੰਦੇ ਨੇ। ਜਾਂ ਫਿਰ
ਹਾਂਜੀ। ਰੈਸਟੋਰੈਂਟ ਚ' ਵੀ ਬੱਚੇ ਵੇਸਟੇਜ ਬਹੁਤ ਕਰਦੇ ਨੇ। ਪਲੇਟਾਂ ਚ' ਖਾਣਾ ਛੋੜ ਜਾਂਦੇ ਨੇ। ਨਹੀਂ, ਕਾਪੀ ਚ' ਮੈਂ ਦੇਖਦੀ ਆਂ।
ਹਾਂ। ਛੋੜ ਜਾਂਦੇ ਨੇ ਜਾਂ ਤਾਂ ਫਿਰ ਉਹ ਸੁੱਟ ਦਿੰਦੇ ਨੇ ਜਾਂ ਤਾਂ ਫਿਰ ਉਹੀ ਸੇਮ ਚੀਜ਼ ਠੀਕ ਹੋਵੇ ਤੇ ਉਹ ਅਗਲੇ ਦਿਨ ਸਾਨੂੰ ਖੁਵਾ ਦਿੰਦੇ ਨੇ।
ਸਹੀ ਕਹਿ ਰਹੇ ਹੋ ਅੱਜ ਕੱਲ੍ਹ ਤੇ ਰੈਸਟੋਰੈਂਟ ਵਿੱਚ ਖਾਣ ਦਾ ਵੀ ਕੋਈ ਧਰਮ ਨੀ ਹੈ ਕੋਈ ਪਤਾ ਨੀ ਹੁੰਦਾ। ਕਿਸੇ ਦਾ ਝੂਠਾ ਹੀ ਨਾ ਹੋਏ। ਕੋਈ ਪਤਾ ਥੋੜ੍ਹੀ ਕੀ ਕਰ।
ਹਾਂ, ਹਾਂਜੀ। ਹਾਂਜੀ। ਹਾਂਜੀ। ਉਹ ਤੇ, ਹੈ ਹੀ ਚਲੋ ਫੇਰ ਹਾਂ, ਘਰ ਆਣਾ ਤੁਸੀਂ। ਤੇ ਬਹੁਤ ਚਿਰ ਹੋ ਗਿਆ, ਤੁਸੀਂ ਘਰ ਵੀ ਨਹੀਂ ਆਏ ਹੈਗੇ।
ਹਾਂਜੀ। ਆਵਾਂਗੀ ਜ਼ਰੂਰ।
ਹਾਂ, ਜਲਦੀ ਚੱਕਰ ਲਾਨਾ ਹੈਨਾ।
ਹਾਂਜੀ। ਠੀਕ ਹੈ ਜੀ, ਆਵਾਂਗੇ।
ਹਾਂਜੀ। ਚਲੋ ਫਿਰ ਠੀਕ ਹੈ ਜੀ। ਸਤਿ ਸ਼੍ਰੀ
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।